ਇੱਕ ਮਿੰਟ ਜੀ ਇੱਕ ਮਿੰਟ ਮਿੰਟ ਪਟਨਾ ਬਸ
ਹੈਲੋ?
ਹ ਹਾਂਜੀ ਆਵਾਜ਼ ਆ ਰਹੀ ਹੈ? ਸਤਿ ਸ਼੍ਰੀ ਅਕਾਲ ਜੀ। ਕਿਵੇਂ ਔ ਜੀ? ਠੀਕ ਹੈ ਵਧੀਆ ਹੈ। ਆਵਾਜ਼ ਆ ਰਹੀ ਹੈ?
ਹਾਂਜੀ -ਹਾਂਜੀ, ਤੁਹਾਡੀ ਆਵਾਜ਼ ਆ ਰਹੀ ਆ।
ਹਾਂਜੀ, ਠੀਕ ਹੈ ਹੋਰ ਤੁਸੀਂ ਠੀਕ ਹੋ?
ਹਾਂਜੀ- ਹਾਂਜੀ ਵਦੀਆ, ਤੁਸੀਂ ਦੱਸੋ
ਜੀ ਠੀਕ ਹੈ, ਵਦੀਆ ਐ ਜੀ ਤੁਹਾਡੀ ਫੈਮਿਲੀ ਠੀਕ
ਹੋਰ ਦੱਸੋ, ਤੁਹਾਡੇ ਵੱਲ ਕਿਹੜੇ ਤਿਉਹਾਰ ਮਨਾਏ ਜਾਂਦੇ ਆ
ਸਾਡੇ ਆਲੇ ਵਲ ਹੋਲੀ ਦੀਵਾਲੀ ਰਾਖੀ ਕਾ ਤਿਉਹਾਰ ਹਾਂ ਸਾਰੇ ਤਿਉਹਾਰ ਮਨਾਏ ਜਾਂਦੇ ਐ ਹਾਂਜੀ
ਫੇਰ ਤੁਸੀਂ ਅਡ-ਅਡ ਤਿਉਹਾਰਾਂ ਆਵਦੇ ਆਵਦੇ ਦੇਵੀ ਦੇਵੀ ਦੇਵ ਤਿਆਂ ਦੀ ਪੂਜਾ ਕਰਦੇ ਹੋਗੇ ਨਾ ਅੱਡ-ਅੱਡ ਤਿਉਹਾਰਾਂ ਤੇ
ਹਾਂਜੀ, ਦੁਸਹਿਰਾ ਦੀਵਾਲੀ ਅਸੀਂ ਪੂਜਾ ਪੂਰੀਆਂ ਕਰਦੇ ਆ ਬਹੁਤ ਸਾਡੇ ਉਹ ਹੁੰਦਾ ਐ ਤਿਉਹਾਰ ਦਾ ਬਹੁਤ ਹੁੰਦਾ ਹੈ ਸਾਡੇ
ਹਾੰਜੀ ਜੀ ਹਾਂਜੀ ਵੈਸੇ ਤੁਸੀਂ ਤਿਉਹਾਰਾਂ ਦੇ ਟਾਈਮ ਤੇ ਮਤਲਬ ਕਿਹੜੇ -ਕਿਹੜੇ ਤਿਉਹਾਰ ਤੇ ਕਿਹੜੇ- ਕਿਹੜੇ ਕੱਪੜੇ ਪਾਉਂਦੇ ਓ ਦੱਸ ਸਕਦੇ ਹੋ ਥੋੜ੍ਹਾ ਫਿਰ
ਕੱਪੜੇ ਤਾਂ ਦੇਖੋ ਸਾਡੇ ਇਹੀ ਹੁੰਦੇ ਆ ਜਿਹੜੇ ਆਪਾਂ ਘਰਿਆਂ ਚ ਆਮ ਪਾਉਂਦੇ ਆ ਸੂਟ ਸਾਟ ਸਾੜੀਆਂ ਵੀ ਹੋ ਜਾਂਦੀ ਐ ਨਾ, ਹਾਂ ਜਿਹੜੇ ਏਵੀ ਕੱਪੜੇ ਉੱਥੇ ਉਹ
ਤਿਉਹਾਰਾਂ ਤੇ ਦੇਖੋ ਜਿਵੇਂ ਕਿ ਸਾੜੀਆਂ ਪਾਉਂਦੇ ਆ ਲੋਕ ਹੈਨਾ ਕਈ ਤਿਆਰਾ ਦੇ ਸੂਟ ਸਲਵਾਰ ਪਾਉਂਦੇ ਆ ਉਵੇਂ ਮੈਂ ਸਾਡੇ ਤਾਂ ਵੈਸੇ ਇੱਧਰ ਪੰਜਾਬੀ ਲੋਕ ਤਾਂ ਸਾਰੇ ਤਿਆਰਾਂ ਦੇ ਸੂਟ ਸਲਵਾਰ ਹੀ ਪਾਉਂਦੇ ਆਗੇੇ ਤਾਂ ਕਰਕੇ ਤੁਹਾਡੇ ਵਾਲਾ ਚ ਸਾੜੀਆਂ ਵੀ ਪਾਉਂਦੇ ਹੁੰਦੇ ਆ ਨਾ ਕਈ ਲੋਕ ਤਾਂ ਮੈਂ ਪੁੱਛ ਰਹੀ ਆ
ਨਹੀਂ ਤੇਯੋਹਾਰ ਚ ਤਾਂ ਕੋਈ ਨੀ ਸਾੜੀ ਬਾਈ ਚਾਂਸ ਹੀ ਕੋਈ ਪਾੰਦਾ ਹੋਏਗਾ ਅਸੀਂ ਸੂਟ ਪਾੰਦੇ ਆ ਤੇਉਹਾਰਾਂ ਚ, ਜਦੋਂ ਸਾਡੇ ਮੇਰੀਜ ਹੂੰਦੀ ਹੈ ਨਾ ਕੋਈ ਮੇਰਿਜ ਦਾ ਪ੍ਰੋਗਰਾਮ ਹੁੰਦਾ ਐ ਜਦੋਂ ਕੋਈ ਹਲਦੀ ਦਾ ਪ੍ਰੋਗਰਾਮ ਹੁੰਦਾ ਐ ਤੇ ਹਲਦੀ ਤੇ ਅਸੀਂ ਦੇਖੋ ਉਦੋਂ ਫੈਸੀ ਕੱਪੜੇ ਪਾੰਦੇ ਆ ਸਾਰੇ, ਲਾੰਚਾ, ਸਾੜੀਆਂ, ਜੋ ਵੀ ਹਾਂਜੀ ਪਲਾਜਾ ਸੂਟ ਸਾਰਾ ਕੁਛ ਹਾਂ ਰਾਜਪੂਤੀ ਡਰੈਸਾਂ ਵੀ ਚੱਲੀ ਹੋਈ ਏ ਨਾ, ਅੱਜ ਕਲ੍ਹ ਤਾਂ ਬਹੁਤ ਸੋਹਣੀ ਲੱਗਦੀ ਏ ਦੇਖ
ਹਾਂਜੀ -ਹਾਂਜੀ ਇਹ ਤਾਂ ਹੈ!
ਹਾਂ ਉਹ ਸਾਡੇ ਬਾਗੜੀਆਂ ਦੇ ਬਹੁਤ ਬਣਦੇ ਏ ਸਾਡੇ ਵਿੱਚ ਸਾਰਾ ਹੀ ਬਰਾਨ ਹੁੰਦਾ ਹੈ, ਸਾੜੀ ਸੂਟ ਸਾਰਾ ਬਰਾਨ ਹੁੰਦਾ ਐ
ਤੁਸੀਂ ਵੈਸੇ ਪੰਜਾਬੀ ਸੱਭਿਆਚਾਰ ਜ਼ਿਆਦਾ ਮੰਨਦੇ ਔ ਕਿ ਜੇਹੜਾ ਮਤਲਬ ਕਿ ਅੱਜ ਕੱਲ ਚੱਲਦਾ ਵੈਸੇ ਔ
ਏ ਕੀ
ਅਸੀਂ ਬਾਗੜਿਆਂ ਚ ਐ ਨਾ
ਅੱਛਾ ਜੀ
ਹਾਂਜੀ ਮੈਂ ਬੋਲਦੀ ਪੰਜਾਬੀ ਹੂੰ ਪਰ ਅਸੀਂ ਬਾਗੜੀ ਐ ਉਹ ਮੈਂ ਬ ਬੋਲਦੀ ਨਾ ਵੀ ਮੈਂ ਪੰਜਾਬ ਚ ਵਿਆਹੀ ਹੋਈ
ਜਿਹੜੀ ਮਰਜ਼ੀ ਜਾਤ ਹੋਵੇ ਖੂਨ ਤਾਂ ਸਾਰਿਆਂ ਵਿੱਚ ਹੀ ਇੱਕ ਹੁੰਦਾ ਹੈਨਾ ਆਪਾਂ ਕਿਸੇ ਨੂੰ ਵੀ ਚੰਗਾ ਮਾੜਾ ਨੀ ਕਹਿੰਦੇ ਪਰ ਸਾਰਿਆਂ ਚ ਖੂਨ ਤਾ ਦੇਖੋ ਪਰਮਾਤਮਾ ਨੇ ਇੱਕ ਹੀ ਪਾਇਆ ਹੁੰਦਾ ਹੈਨਾ, ਇਹ ਤਾਂ ਹੁੰਦਾ ਨੀ ਕਿਸੇ ਚ ਅੱਟ ਹੁੰਦਾ ਕਿਸੇ ਚ ਜੱਟ ਉਹਦਾ ਬਸ ਇੰਨਾ ਕਿ ਲੋਕ ਸਾਰੇ ਆਪ ਦੀਆਂ ਜਾਤਾਂ ਬਨਾਨਾ ਹੁੰਦਾ ਸਾਰੇ ਮਤਲਬ ਕਿ ਵਾਹਿਗੁਰੂ ਦੇ ਘਰ ਵਿੱਚ ਤਾਂ ਸਾਰੇ ਸਮਾਨ ਹੁੰਦੇ ਆ
ਪਤਾ ਇਹ ਆਪਣੀ ਬਣਾਈ ਹੋਈ ਚੀਜੇ ਹੈ, ਕਿੱਥੇ ਗੁਰਦੁਆਰਾ ਕਿੱਥੇ ਨੀ ਲਿਖਿਆ ਹੁੰਦਾ ਗ੍ਰੰਥ ਮਹਾਭਾਰਤ ਚ ਰਮਾਇਣ ਚ ਵੀ ਕੋਈ ਦੋ ਵਗ ਹੁੰਦਾ ਵੀ ਕੋਈ ਫਰਕ ਹੈ ਕੋਈ ਜਾਤ ਪਾਤ ਏ, ਇਹ ਸਿਰਫ ਆਪਣੇ ਹੀ ਬਣਾਈ ਹੁੰਦੀ ਹੈ।
ਹਾਂਜੀ, ਹਾਂਜੀ ਏ ਤਾਂ ਹੈ ਹੋਰ ਦੱਸੋ ਤੋਡੇ ਇੱਧਰ ਤਾਪਮਾਨ ਕਿਵੇਂ ਦਾ?
ਵਧੀਆ
ਕਿੰਨੀ ਕੁ ਗਰਮੀ ਕਿੰਨੀ ਕ ਠੰਡ ਪੈ ਰੀ ਏ ਯਾ ਗਰਮੀ
ਕੁ ਨੇੇ ਨਈ ਸਾਡੇ ਮੌਸਮ ਵਧੀਆ ਇੱਧਰ ਗਰਮੀਆਂ ਵਾਲਾ ਮੋਲ ਹੈ ਨੀ ਬਰਸਾਤਾਂ ਹੋਈ ਜਾਂਦੀਆਂ ਨਾ ਦੋ ਤਿੰਨ ਦਿਨ ਹੋਗੇ ਰੁਕ ਰੁਕ
ਠੀਕ ਏ ਸਾਡੇ ਵੈਸੇ ਪੰਜਾਬ ਵਿੱਚ ਤਾਂ ਬੋਹਤ ਜ਼ਾਦਾ ਗਰਮੀ ਪੈ ਰੀ ਏ, ਇੰਨੀ ਜ਼ਾਦਾ ਗਰਮੀ ਹੈ ਨਾ ਕਿ ਮੈਂ ਤੁਹਾਨੂੰ ਕੀ ਦਸਾ ਏਨੀ ਗਰਮੀ ਏ
ਨਾ ਓ ਤੁਆਡੈ ਆਲੀ ਸਾਈਡ ਸਾਡੇ ਬੋਰ ਵਾਲੀ ਸਾਈਡ ਗਰਮੀ ਹੈ ਨਹੀ ਹੋਂਦੀ ਸੀਗੀ ਗਰਮੀ- ਚਾਰ ਪੰਜ ਦਿਨ ਪਹਿਲਾਂ ਬੋਤ ਸੀਗੀ, ਪਰ ਹੁੂੰਨ ਮੌਸਮ ਚੇਂਜ
ਹਾਂਜੀ, ਹਾਂਜੀ ਏ ਤਾਂ ਹੈ ਹੋਰ ਦੱਸੋ? ਤੁਸੀਂ ਖਰੀਦ ਦਾਰੀ ਓਨਲਾਈਨ ਕਰਦੇ ਆ ਕਿ, ਬੰਦੇ ਕੀ ਬਾਜ਼ਾਰ ਜਾ ਕੇ ਲੈ ਕੇ ਆਨੈ ਆ ਕੱਪੜੇ ਵਗੈਰਾ।
ਅਸੀਂ ਬਜ਼ਾਰੋਂ ਹੀ ਲੈ ਕੇ ਆਂਦੇ ਹ ਤੇੇਰਾ ਜੇ ਮੈਨੂੰ ਕੋਈ ਪਸੰਦ ਐ ਨੀ ਕਰਦਾ ਓ ਓਨਲਾਈਨ ਦਾ ਹਾਂ ਕੋਈ ਸਮਾਨ ਮੈਨੂੰ ਮੈਂ ਆਪਨੀ ਪਸੰਦ ਦੀ ਚੀਜ਼ ਲੈ ਕੇ ਆਂਦੀ ਹੂਨੀ ਆ ਬਾਜ਼ਾਰ ਤੋਂ।
ਹੋਰ ਦੱਸੋ
ਤੁਆਨੂੰ ਕੀ ਤੁਸੀਂ ਸੂਟ ਪਾਂਦੇ ਓ ਵੈਸੇ ਫੈਂਸੀ ਚੀਜ਼ ਪਾਂਦੇ ਜੈ ਪਲਾਜ਼ੋ ਹੂੰਦਾ
ਤੁੂ ਸਈ ਮੈੇਨੇ ਦੱਸਿਆ ਨਾ ਮੈਨੂੰ ਤਾਂ ਮਤਲਬ ਕਿ ਵੈਸੇ ਲੋਰਾਂ ਟੀ ਸ਼ਲਟਾ ਸਭ ਤੋਂ ਜ਼ਾਦਾ ਪਸੰਦ ਆ। ਸੂਟ ਮੈਂ ਕਦੇ ਕਦਾਈ ਮਤਲਬ ਕਰਦੈਆਂ ਦੇ ਕਹਿਨ ਤੇ ਪਾ ਲੈਂਨੀ ਆਂ, ਨਈ ਤਾਂ ਮੈਨੂੰ ਤਾਂ ਵੈਸੇ ਵੀ ਬਿਲਕੁਲ ਚੰਗੇ ਨੀ ਲੱਗਦੇ ਸੂਟ। ਸ਼ੁਰਵਾਤ
ਪਤਾ ਲੋਵਰ ਟੀਸ਼ਰਟ ਤੇ ਬੰਦਾ ਹਲਕਾ ਜਾ ਮੈਹਸੂਸ ਕਰਦਾ ਹਨਾ ਵਧੀਆ ਹਾਂ ਹਾਂ ਹਾਂ ਮੈਂ ਨਾਈਟ ਨੂੰ ਪਾ਼ਦੀ ਹੂਨੀ ਜਦੋਂ ਸਾਰਾ ਕੰਮ ਕਰ ਲੈਂਦੀ ਹੂੰ ਨਾ ਤਾਂ ਜਦੋਂ ਸੋਹਣਾ ਹੁੰਦਾ ਮੈਂ ਨਾਹਾ ਕੇ ਪਾ ਲੈਂਦੀ ਹੁੰਦੀ ਆ। ਪਰ ਸਾਡੇ ਤਾਂ ਤੁਆਨੂੰ ਪਤਾ ਹੀ ਏ ਵੀ ਬਾਹਰ ਤਾਂ ਜਾਂਦੇ ਨੇ ਅਸੀਂ ਲੋੜ ਦੁਆਕ ਪਾ ਲੈਂਦੇ ਸਾਡੀ ਲੋੜ
ਹਾਂਜੀ, ਹਾਂਜੀ ਵੈਸੇ ਅੱਜ ਕੱਲ ਤਾਂ ਦੇਖੋ ਜ਼ਮਾਨਾ ਈ ਅੱਜ ਕੱਲ੍ਹ ਤਾਂ ਜ਼ਮਾਨੇ ਦੇ ਹਿਸਾਬ ਨਾ ਈ ਚੱਲਨਾ ਪੈਂਦਾ ਦੇਖੋ ਜੇਹੜਾ ਵੀ ਜ਼ਮਾਨੇ ਚ ਜੋ ਚੱਲ ਤਾ ਉਹੀ ਪੋਨਾ ਪੈਂਦਾ ਆਪ ਤਰੀਕੇ ਨਾਲ ਤਾਂ ਕੁੱਛ ਪਾ ਈ ਨਈ ਸਕਦੇ ਅੱਜ ਕੱਲ।
ਹਾਂ ਵੈਸੇ ਪਲਾਜ਼ਾ ਹਾਂ ਪਲਾਜ਼ਾ ਪਲੂਜ਼ਾ ਵੀ ਬਨਾ ਲੈਂਦੇ ਵਿਆ ਸ਼ਾਦੀ ਚ ਚੱਲਦੇ ਆ ਸਾਡਾ ਵੀ ਅਹ ਸਾਡੇ ਵੀਸੇ ਨਾ ਪ੍ਰਰਾਨ
ਜ਼ਮਾਨੇ ਚ ਨਵੇਂ ਨਵੇਂ ਕੱਪੜੇ ਆ ਰੇ ਆ ਵੈਸੇ ਅੱਜ ਕੱਲ ਦੇ ਜ਼ਮਾਨੇ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਈ ਨਵੀਆਂ ਆਂਦੀਆਂ ਪਈਆਂ ਹਨਾ।
ਖਰਚਾ ਵੀ ਇੰਨਾ ਹੀ ਵੱਧ ਗਿਆ ਨਾ
ਹਾਂਜੀ-ਹਾਂਜੀ।
ਮਹੰਗਾਈ ਵੀ ਮਹੰਗਾਈ ਵੀ ਬੋਤ ਹੋ ਗਈ ਖਰਚਾ ਵੀ ਇੰਨਾ ਵੱਧ ਗਿਆ।
ਹਾਂਜੀ, ਹਾਂਜੀ ਖਰਚੇ ਤਾਂ ਇੰਨੇ ਕ ਜ਼ਾਦਾ ਵੱਧ ਗਏ ਨਾ ਬੰਦੇ ਕੋਲ ਜੇ ਹਜ਼ਾਰ ਹੋਵੇ ਨਾ ਹਜ਼ਾਰ ਲੈ ਕੇ ਏ ਤਾਂ ਬੰਦਾ ਬਜ਼ਾਰ ਜਾ ਈ ਨੀ ਸਕਦਾ ਏਨੇ ਖਰਚੇ ਆ।
ਹਾਂ ਖਰਚੇ ਬੋਤ ਹੋ ਗੇ ਆ, ਬੰਦਾ ਇੱਕ ਬੰਦਾ ਕਮਾਣ ਆਲਾ ਹੁੰਦਾ ਓ ਤੇ ਪੂਰਾ ਨੀ ਹੁੰਦਾ। ਕਰਦਾ ਪੈ
ਹਾਂਜੀ- ਹਾਂਜੀ।
ਪਰ ਸਾਡੇ ਤਾਂ ਨਾ ਵੈਸੇ ਬਾਰ ਤਿਉਆਰ ਸਾਡੇ ਬਾਗੜੀਆਂ ਦੇ ਤਾਂ, ਤਿਉਆਰਾਂ ਦਾ ਬੋਤ ਜ਼ਾਦਾ ਹੁੰਦਾ। ਅਸੀਂ ਦਸ ਦਿਨ- ਪੰਦਰਾਂ ਦਿਨ ਪੈਲਾਂ ਈ ਲੱਗ ਜਾਂਦੇ ਆ ਘਰ ਦੀ ਸਫ਼ਾਈ ਕਰਨ ਨੂੰ। ਤੇ ਫਿਰ ਉਸ ਹਾਂ
ਵੈਸੇ ਵੀ ਮੇਰੀ ਗੱਲ ਦੱਸ ਸੁਣੋ ਹਨਾ, ਵੈਸੇ ਆਪਾਂ ਨੂੰ ਆਪਣੇ ਇਤਿਹਾਸਿਕ ਤਿਆਰਾਂ ਨਾਲ ਜੁੜੇ ਰੈਣਾ ਚਾਈਦਾ। ਵੀ ਅੱਜ ਕੱਲ ਤਾਂ ਬੋਤ ਲੋਕ ਐਵੇਂ ਦੇ ਆ ਨਾ। ਜਿੰਨਾਂ ਨੂੰ ਮਤਲਬ ਕੀ ਓਨਾਂ ਦੀ ਤਿਆਰ ਓਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਮਾਇਨੇ ਨੀ ਰੱਖਦੇ ਹਨਾ ਵੀ। ਓਨਾਂ ਨੂੰ ਐਵੇਂ ਹੁੰਦਾ ਚੱਲ ਕੋਈ ਨਾ ਤਿਆਰ ਈ ਇੱਕ ਦਿਨ ਦਾ ਹੈਗਾ, ਚੱਲ ਆ ਕੇ ਤੇ ਚੱਲ ਜੂਗਾ। ਪਰ ਕਈ ਲੋਕਾਂ ਦੇ ਨਾ ਜ਼ਿੰਦਗੀ ਵਿੱਚ ਤਿਆਰਾਂ ਦਾ ਏਨਾ ਮਤਬ ਕੀ ਹੁੰਦਾ ਨਾ ਉਤਸ਼ਾਹ ਹੁੰਦਾ ਵੀ ਹਾਂ ਸਾਡਾ ਆਪ ਦਾ ਤਿਆਰ ਹੈ, ਅਸੀਂ ਓਨਾਂ ਨੂੰ ਮਨਾਵਾਂਗੇ। ਮੈਂ ਹੁੰਦਾ ਦੇਖੋ ਅੱਜ ਕੱਲ ਦੇ ਬੱਚਿਆਂ ਨੂੰ ਐਵੇਂ ਹੁੰਦਾ, ਕਿ ਅਸੀਂ ਬਸ ਆ ਗਿਆ ਤੇਆਰ ਕੋਈ ਨਾ ਖਾਈਏ। ਪੀ ਏ ਬਸ।
ਮੇਲਾ ਸੀ। ਬੋਤ ਧੁੱਪ ਕੁਛ ਹੋਣਾ ਸੀ।
ਹਾਂਜੀ - ਹਾਂਜੀ ਹੁਣ ਤੇਆਰਾਂ ਨਾਲ ਦੇਖੋ ਕਿੰਨਾ ਹਾਂਜੀ - ਹਾਂਜੀ ਤਿਆਰਾਂ ਨਾਲ ਦੇਖੋ ਨਾ ਕਿੰਨੇ ਮਤਲਬ ਕਿ ਆਪਣੇ ਇਤਿਹਾਸ ਪਛੋਕੜ ਜੜੇ ਜੁੜੇ ਓਏ ਆ। ਹੁਣ ਦੇਖੋ ਤੁਸੀਂ ਦੇਖ ਲੋ ਜਿਵੇਂ ਵਿਸਾਖੀ ਆਉਂਦੀ ਆ ਹਨਾ। ਓਸ ਦਿਨ ਮਤਲਬ ਕੀ ਗੁਰੂ ਜੀ ਨੇ ਖਾਲਸਾ ਪੰਥ ਦੀ ਸਰਜਨਾ ਕੀਤੀ ਆ। ਹੁਣ ਏਥੇ ਆਪਾਂ ਨੂੰ ਐਵੇਂ ਦੇ ਬੋਤ ਸਾਰੇ ਤੇਆਰ ਆ, ਜਿਵੇਂ ਕੀ ਦੀਵਾਲੀ ਤੇ ਬੰਦੀ ਛੋੜ ਦਿਵ ਸੁੁੰਦਾ ਗਾ। ਐਵੇਂ ਦੇ ਬੋਤ ਸਾਰੇ ਤੇਆਰ ਆ ਜਿਨਾਂ ਤੋਂ ਆਪਾਂ ਨੂੰ ਆਪਣੇ ਇਤਿਹਾਸਕ ਪਛੋਕ ਪੜ ਬਾਰੇ ਪਤਾ ਚੱਲਦਾ ਵਾ ਪਰ ਅੱਜ ਕੱਲ ਦੇ ਬੱਚਿਆਂ ਨੂੰ ਤੇ ਵੈਸੇ ਤੇ ਵੀ ਫੋਨ ਤੋਂ ਬਿਨਾਂ ਕੁਛ ਪਤਾ ਨੀ ਹੈਗਾ। ਓਨਾਂ ਨੂੰ ਤੇ ਬਸ ਸੋਸ਼ਲ ਮੀਡੀਆ ਤੇ ਹੋਵੇ ਬਸ, ਬਸ ਓ ਦੇਖਦੇ ਆ ਹੋਰ ਕੁਛ ਓਨਾਂ ਨੂੰ ਪਤਾ ਨੀ ਗਾ। ਤੁਸੀਂ ਦੱਸੋ ਟੀ ਵੀ ਦੇਖਦੇ ਓ ਕਿ ਜਾਦਾਤਰ ਫੋਨ।
ਨਈ ਦੋਨੋ ਈ ਹੁੰਦਾ। ਮੇਰੇ ਕੋਲ ਮੇਰਾ ਫੋਨ ਤੇ ਵੇਸੇ ਸਾਰਾ ਦਿਨ ਹੱਥ 'ਚ ਈ ਰੈਂਦਾ, ਕੰਮ ਐ ਨਾ ਅੋਨਲਾਈਨ ਫਾਰਮ ਭਰਨਾ। ਹੁਣ ਮੈਨੂੰ ਕੰਮ ਮਿਲਿਆ ਹਜ਼ਾਰ ਰਪਿਆ ਆਲੇ ਫਾਰਮ ਨੀ ਚੱਲੇ ਪੰਜਾਬ 'ਚ ਈ। ਪੈਲਾਂ ਮੈਂ ਸਰਵੇ ਕਰ ਹੁੰਦੀ ਸੀ, ਨਸ਼ੇ ਆਲੀ ਸਰਵੇ ਨੀ ਚੱਲਦੀ ਆਪਣੇ ਪਿੰਡਾਂ 'ਚ। ਨਸ਼ਿਆ ਬਸ ਓ ਮੈਂ ਕਰੀ ਜਾਂਦੀ ਐ, ਠੀਕ ਹੈ ਤੇ ਹੁਣ
ਵੈਸੇ ਓਈ ਓ ਤਾਨੂੰ, ਹਾਂਜੀ - ਹਾਂਜੀ ਏ ਤਾਂ ਹੈ।
ਹਾਂ। ਹਾਂ ਕੱਲ ਮੈਂ ਸ਼ਾਇਦ ਫ੍ਰੀ ਵੀ ਨੀ ਆਵਾਂ, ਸੰਡੇ ਨੂੰ ਵੀ ਮੈਂ ਜਾਣਾ ਐ। ਸੋਮਵਾਰ ਨੂੰ
ਹਰ
ਔਨਲਾਈਨ ਕਾਮ ਮਿਲ ਗੇ। ਮੈਂ ਓ ਹਜ਼ਾਰ - ਹਜ਼ਾਰ ਰੁਪਏ ਆਲੇ ਫਾਰਮ ਭਰਨਾ।
ਵਧੀਆ ਗੱਲ ਆ ਤੁਸੀਂ ਆਪਦਾ ਕੰਮ ਕਰਦੇ ਓ। ਹਨਾ ਆਪਦੇ ਪੈਸੇ, ਆਪਦੀ ਮੇਨਤ ਦੇ ਪੈਸੇ ਕਮਾਉਂਦੇ ਆ ਇਹ ਤਾਂ ਵੈਸੇ ਆਪਾਂ ਨੂੰ ਆਪਦੀ ਮਿਹਨਤ ਦਾ ਹੀ ਕਰਕੇ ਖਾਣਾ ਚਾਹੀਦਾ ਹਨਾ ਜੇਕਰ ਆਪਾਂ ਮਿਹਨਤ ਕਰਦੇ ਹਾਂ ਫਿਰ ਹੀ ਕੁਛ ਕਰਦੇ ਹਾਂ ਫਿਰ ਆਪਣੀ ਲਾਈਫ ਵਿੱਚ ਮਤਲਬ ਕਿ ਬਹੁਤ ਚੀਜ਼ਾਂ ਦੇ ਹੱਲ ਐਵੇਂ ਨਿਕਲਦੇ ਐਵੇਂ ਜ਼ਿੰਦਗੀ ਚ ਜਿਹੜੀਆਂ ਕਿ ਆਪਾਂ ਆਪਣੇ ਪੈਸੇ ਨਾਲ ਹੀ ਪੂਰੇ ਹੋ ਜਾਂਦੇ ਉਹ ਵੀ ਜੇਕਰ ਆਪਾਂ ਮਿਹਨਤ ਕਰਾਂਗੇ ਆਪਣੇ ਕੋਲ ਪੈਸਾ ਆਊਗਾ ਫਿਰ ਕਿਤੇ ਜਾ ਕੇ ਆਪਣਾ ਕੋਈ ਕੰਮ ਮਤਲਬ ਕਿ ਬਣੂਗਾ ਐਵੇਂ ਦਾ ਤੁਸੀਂ ਪੈਸੇ ਵੈਸੇ ਜ਼ਿਆਦਾ ਖ਼ਰਚ ਕਰਦੇ ਹੋ ਕੇ ਮਤਲਬ ਕਿ ਆਪਦੇ ਕੋਲ ਸੰਭਾਲ ਕੇ ਰੱਖਦੇ ਓ
ਹਾਂਜੀ ਹਰ ਚੀਜ਼ ਬਣਾਉਦੀ ਹੈ।
ਅੱਛਾ।
ਇਹਨਾਂ ਦੇ ਆਵਾਜ਼ ਨੇ ਇਹ ਵੀ ਨੀ ਆਪਣੇ ਇੰਨੇ ਵੀ ਪਾਉਂਦੀ ਹੈ ਆਪਣੀ ਖ
ਪਰ ਬੱਚਿਆਂ ਦੀ ਫਿਕਰ ਇੰਨਾ ਦੀ ਵੀ ਅੱਜ ਬਾਜ਼ਾਰ ਚ ਗਏ ਉਹ ਲੈ ਉਹ ਚੀਜ਼ ਨਹੀਂ ਹੈ ਮੇਰੇ ਕੋਲ ਮੈਨੂੰ ਪਤਾ ਵੇ ਕੱਲੀ ਹੈ। ਬੱਚਿਆਂ ਵਾਸਤੇ ਮੈਨੂੰ ਖਮਾਉਣਾ ਹੈ ਅੱਜ ਮੈਂ ਹਾਂ ਕੱਲ ਪੜ੍ਹਾਈ ਤੇ ਲੱਗਣਗੇ ਅਸੀਂ ਤਾਂ ਲੱਗਣੇ ਹਨਾ ਫਿਰ ਮੈਂ ਜੋੜਾਂ ਕਰਤ ਹੀ ਬੱਚਿਆਂ ਨੂੰ ਅੱਗੇ ਪੜਾਵਾਂਗੇ ਨਾ
ਹਾਂਜੀ ਹਾਂਜੀ ਵੈਸੇ ਵਧੀਆ ਗੱਲ ਆ ਜੇਕਰ ਤੁਸੀਂ ਪੈਸੇ ਜੋੜ ਕੇ ਰੱਖਦੇ ਆ ਨਾ ਕਿਉਂਕਿ ਕੱਲ ਨੂੰ ਕਈ ਵਾਰ ਕੋਈ ਐਵੇਂ ਦੀ ਸਪੀਡ ਵੈ ਆਪਾਂ ਲੈਣੀ ਪੈਂਦੀ ਹੈਗੀ ਫਿਰ ਆਪਾਂ ਲੈ ਤਾਂ ਸਕਦੇ ਹਾਂ ਜੇ ਪੈਸੇ ਹੋਣਗੇ ਤਾਂ ਲਵਾਂਗੇ ਨਹੀਂ ਤਾਂ ਨਹੀਂ ਲਈ ਜਾਂਦੀ
ਸਾਬਣ ਹੁੰਦਾ ਫਿਰ ਸਟਾਰਟਿੰਗ
ਹਾਂਜੀ
ਕੱਲ ਨੂੰ ਕੋਈ ਚੀਜ਼ ਲਾ ਮੈਨੂੰ ਹੱਥ ਮਿਲਾਉਣ ਦੀ ਲੋੜ ਹੈ।
ਹਾਂਜੀ ਹਾਂਜੀ ਇਹ ਤਾਂ ਹੈ ਹੋਰ ਦੱਸੋ ਚਲੋ ਜੀ ਠੀਕ ਹੈ ਮੈਂ ਨਾ ਤੁਹਾਨੂੰ ਕੱਲ ਫੋਨ ਕਰਦੀ ਆ ਠੀਕ ਹੈ ਤ
ਕੀ ਹਾਂ ਕੱਲ